ਹੈਲੋ।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
ਹੋਰ ਸੁਣਾਓ ਜੀ।
ਬਸ ਵਧੀਆ ਤੁਸੀਂ ਸੁਣਾਓ।
ਵਧੀਆ ਜੀ ਅਸੀਂ ਵੀ,
ਕੀ ਕਰਦੇ ਪਏ ਸੀ?
ਬਸ ਜਿ ਦੁਪਿਹਰੇ ਰੋਟੀ ਖਾਈ ਹੈ ਲੰਮੇ ਪੈ ਗਏ ਆ। ਥੋੜ੍ਹੀ ਦੇਰ ਮੈਂ ਕਿਹਾ ਇੱਕ ਦੋ ਘੰਟਾ ਆਰਾਮ ਕਰ ਲਈਏ। ਫੇਰ ਉੱਠ ਕੇ ਵੇਖਾਂਗੇ ਕੀ ਕਰਨਾ, ਹਾਂ ਬਸ ਐਵੇਂ ਹੋ ਜਾਂਦਾ ਜੀ ਲੇਟ ਹੀ ਹੋ ਜਾਂਦਾ ਸਾਡਾ ਤੇ। ਫਿਰ ਇਹ ਨਾਸ਼ਤਾ ਲੇਟ ਹੋ ਜਾਂਦਾ ਹੈ, ਫਿਰ ਦੁਪਹਿਰ ਦੀ ਰੋਟੀ ਵੀ ਲੇਟ ਹੋ ਜਾਂਦੀ ਹੈ।
ਹਾਂਜੀ।
ਹੋਰ ਤੁਸੀਂ ਕੀ ਕਰਦੇ ਸੀ?
ਮੈਂ ਵੀ ਹੁਣੇ ਰੋਟੀ ਖਾਧੀ ਏ ਛੋਟੇ ਬੇਟੇ ਨੂੰ ਰੋਟੀ ਦਿੱਤੀ, ਤੀ ਏ ਤੇ ਮੈਂ ਕਿਹਾ ਚਲਣ ਮੈਂ ਵੀ ਖਾ ਲਾ।
ਅੱਛਾ ਕੀ ਬਣਾ ਲਿਆ ਅੱਜ,
ਅੱਜ ਮੈਂ ਕੜੀ ਚਾਵਲ ਬਣਾਏ ਨੇ।
ਅੱਛਾ, ਚਲੋ ਵਧੀਆ।
ਛੋਲੇ ਰਾਜਮਹ ਥੋੜ੍ਹੇ ਥੋ, ਹਾਂਜੀ ਸਭ ਖਾ ਲੈਂਦੇ ਨੇ।
ਹਾਂ ਕੜੀ ਚੌਲ ਹੋ ਗਏ ਰਾਜਮਾਂ ਚੌਲ ਹੋ ਗਏ। ਇਹ ਚੀਜ਼ਾਂ ਸਾਰੇ ਖਾ ਲੈਂਦੇ ਨੇ ਛੋਲੇ ਚੋਲ ਹੋ ਗਏ।
ਹਾਂਜੀ, ਅੱਜ ਰਾਜ ਜਮਾ ਛੋਲੇ ਥੋੜ੍ਹੇ-ਥੋੜ੍ਹੇ ਪਏ ਸੀ ਮੈਂ ਕਿਹਾ ਚੱਲ ਕੱਟ ਰਹਿਣਗੇ ਚੱਲ ਘੜੀ ਬਣਾ ਲੈਣੀ ਆ।
ਹਾਂ ਨਹੀਂ ਸਹੀ ਹੈ ਨਹੀ ਤੇ ਸ਼ਨੀਵਾਰ ਨਾ ਜ਼ਿਆਦਾਤਰ ਲੋਕੀ ਛੋਲੇ ਬਣਾਦੇ ਨੇ। ਮੈਂ ਵੀ ਬਣਾਨੀ ਆ ਸ਼ਨੀਵਾਰ, ਤੇ ਮੈਨੂੰ ਰਾਤੀ ਪਿਆਉਣੇ ਭੁੱਲ ਗਏ। ਤੇ ਫੇਰ ਰਾਤੀ ਜੇ ਨਾ ਭਿਉਏ ਹੋਣ ਨਾ ਫੇਰ ਸਵੇਰੇ ਵਧੀਆ ਨੀ ਬਣਦੇ। ਫਿਰ ਮੈਂ ਸੋਚ-ਸੋਚ ਕੇ, ਫੇਰ ਮੈਂ ਸੋਚ-ਸੋਚ ਕੇ ਰੋਂਗੀ ਮੈਂ ਕਿਹਾ ਚੱਲ ਐ ਪਈ ਦੀ ਇਹ ਰੋਂਗੀ। ਚੱਲ ਇਹਨੇ ਗਰਮ ਪਾਣੀ ਚੜਾ ਕੇ ਭਿਉ ਤਾ ਮੈਂ ਘੰਟਾ ਕੋ, ਫਿਰ ਇਹ ਬਣ ਜਾਂਦੀ ਹੈ ਰੋਂਗੀ ਨੂੰ ਭਾਵੇਂ ਤੁਸੀਂ ਭਿਉ ਦੋ ਨਾ, ਸਵੇਰੇ ਹੀ, ਇੱਕ ਘੰਟਾ, ਤੇ ਬਣਾ ਲੋ ਤੇ ਬਣ ਜਾਂਦੀ। ਛੋਲੇ ਰਾਜਮਾਂ ਨੀ ਬਣਦੇ,
ਛੋਲੇ ਰਾਜਮਾਂ ਨਹੀਂ ਬਣਦੇ।
ਹਾਂਜੀ।
ਮੈਂ ਵੀ ਛੋਲੇ ਬਣਾਨੇ ਸੀ, ਮੈਂ ਛੋਲੇ ਬਣਾਨੇ ਸੀ। ਤੇ ਵੇਖਿਆ ਥੋੜ੍ਹੇ ਨੇ ਛੋਲੇ ਮੈਂ ਕਿਹਾ ਏਹ ਵੀ ਪੂਰੇ ਨ ਹੇ ਰਾਜਮਾਂ ਵੇਖੇ ਥੋੜੇ ਸੌਦੇ ਦੀ ਪਰਚੀ ਦਿੱਤੀ ਹੋਈ ਏ। ਉਹ ਹਾਲੇ ਦੇ ਨੀ, ਗਿਆ ਕੱਲ ਫਿਰ ਮੈਂ ਲੱਸੀ ਲੈਣ ਗਈ ਮੈਨੂੰ ਲੱਸੀ ਨਾ ਮਿਲੀ,
ਓ ਹੋ ਫਿਰ ਕਿਵੇਂ ਬਣਾਈ ਨਹੀਂ ਕੜੀ,
ਬਣਾਨੇ ਵੀ ਚੋਲ ਨੇ ਅੱਜ ਫਿਰ ਸ਼ਨੀਵਾਰ ਖਾਂਦੇ ਨੇ ਮੈਂ ਫੇਰ ਕੀ ਕੀਤਾ। ਦਹੀਂ ਪਈ ਸੀ ਪੂਰਾ ਮੱਗਾ ਭਰਿਆ ਹੋਇਆ ਦਹੀਂ ਦਾ,
ਅੱਛਾ।
ਮਤਲਬ ਥੋੜ੍ਹੀ ਪਾਣੀ-ਪਾਣੀ ਜੰਮੀ ਹੋਈ ਸੀ ਮੈਂ ਫੇਰ ਉਹ ਕੀ ਕੀਤਾ ਤ ਰਾਤੀ ਬਾਹਰ ਕੱਢ ਦਿੱਤਾ, ਨਮਕ ਲਗਾ ਦਿੱਤਾ ਉਹਨੂੰ ਤੇ ਮੈਂ ਰੱਖ ਤਾ ਟਢੱਕ ਕੇ ਉਹਨੂੰ।
ਹਾਂਜੀ ਠੀਕ ਰਹਿੰਦੀ ਹੈ ਐਵੇਂ ਵੀ ਸਹੀ ਬਣ ਜਾਂਦੀ ਹੈ, ਰਾਤੀ ਬਾਹਰ ਰਾ ਦੋਨਾਂ ਨਮਕ ਪਾ ਕੇ, ਤੇ ਮੈਂ ਵੀ ਐਵੇਂ ਈ ਕਰਨੀ ਆਂ, ਲੱਸੀ ਤਾਂ ਸਾਡੇ ਏਥੇ ਮਿਲਦੀ ਨੀ ਸਾਨੂੰ। ਸਾਡੇ ਓਥੇ ਮਿਲ ਜਾਂਦੀ ਹੋਏਗੀ ਸਾਨੂੰ ਤੇ ਕਿਦਰੋਂ ਨੀ ਮਿਲਦੀ ਲੱਸੀ। ਅਸੀਂ ਤਾਂ ਦਈਂ ਦੀ ਬਨਾਨੇ ਆਂ ਹਮੇਸ਼ਾ।
ਏਥੇ ਤੇ ਮਿਲ ਜਾਂਦੀ ਐ ਮੈਂ ਹਮੇਸ਼ਾ ਲੱਸੀ ਦੀ ਬਨਾਨੀ ਆਂ ਮੈਂ ਦਈਂ ਦੀ ਬਨਾਂਦੀ ਨੀ ਏਥੇ ਮਤਲਬ ਆਦਤ ਤੀ ਨਈਂ ਐ ਬਨਾਨ ਦੀ।
ਹਾਂ, ਹੁਨ ਸਾਨੂੰ ਤੇ ਏਥੋਂ ਮਿਲਦੀ ਨਈਂ ਐ ਓ। ਕਿੱਥੋਂ ਮਿਲਦੀ ਐ ਨਾ ਸਾਨੂੰ ਪਤਾ ਹੋਵੇ ਨਾ ਕੋਈ ਲਿਆ ਕੇ ਦਿੰਦਾ। ਸਾਡੇ ਤੇ ਕੋਈ ਲਿਆ ਕੇ ਦੇਨ ਵਾਲਾ ਵੀ ਨਈ ਹੈਗਾ। ਤੇ ਅਸੀਂ ਤੇ ਫਿਰ ਦਈਂ ਦੀ ਬਨਾ ਲਈਦੀ ਏ। ਦਈਂ ਮੰਗਾ ਲਈਦਾ ਵੇ, ਓਈ ਚਾ ਬਨਾ ਲਈਦਾ।
ਕੋਈ
ਹਾਂ ਨਈਂ ਸਈ ਐ ਫੇਰ ਕੀ ਕੁੱਛ ਤੇ ਬਨਾਨਾ ਈ ਏ ਨਾ ਵੇਖੋ ਜੀ ਕੋ ਬੱਚੇਆਂ ਨੇ ਰੋਟੀ ਖਾਨੀ ਐ ਆਪ ਖਾਨੀ ਆਦਮੀ ਨੇ ਖਾਨੀ ਹੁੰਦੀ ਏ।
ਹਾਂਜੀ।
ਬਨਾਨਾ ਤੇ ਹੁੰਦਾ ਈ ਐ ਸਬਜ਼ੀਆਂ ਨੇ ਤੇ ਓ ਨੀ ਖਾਂਦੇ ਅੱਜ-ਕੱਲ ਬੱਚੇ ਵੀ ਨੀ ਖਾਂਦੇ। ਗਰਮੀਆਂ ਦੀਆਂ ਸਬਜ਼ੀਆਂ ਤੇ ਕੋਈ ਹੈ ਈ ਨੀ ਹਰੀਆਂ ਕੀ ਕੋਈ ਖਾ ਲਵੇ।
ਹੂੰ, ਮੈਂ ਫੇਰ ਹਾਂਜੀ ਮੈਂ ਫਿਰ ਜਾਦਾ ਕੜੀ ਬਨਾਨੀ ਆਂ, ਫਿਰ ਐ ਵੀ ਨਈਂ ਐ ਵੀ ਥੋੜ੍ਹੀ ਬਨਾਨੀ ਐ। ਓ ਫਿਰ ਮੈਨੂੰ ਗਲੀ ਚ ਵੀ ਦੇਨੀ ਹੁੰਦੀ ਐ ਗਲੀ ਦੀ ਲੇਡੀਜ਼ ਵਗੈਰਾ ਕੈਂਦੀਆਂ ਵੀ ਤੇਰੇ ਹੱਥ ਦੀ ਜਾਦਾ ਸਵਾਦ ਲੱਗਦੀ ਐ ਤੂੰ ਥੋੜੀ ਬਨਾਏਆ ਕਰ ਜਾਦਾ ਬਨਾਏਆ ਕਰ।
ਹਾਂਜੀ ਐ ਚੀਜ਼ਾਂ ਜੇੜੀਆਂ ਨਾ ਕੜੀ ਹੋ ਗਈ ਰਾਜਮਾਂ ਐ ਚੀਜ਼ਾਂ ਥੋੜੀ ਜਾਦਾ ਈ ਬਨਾਓ ਨਾ ਤੇ ਕਿਸੇ ਨੂੰ ਦੇ ਵੀ ਸਕਦੇ ਆਂ ਵੀ ਖਾ ਕੋਈ ਮੰਗ ਈ ਲੈਂਦਾ ਵੇ। ਸਵਾਦ ਹੁੰਦੀਆਂ ਨਾ ਚੀਜ਼ਾਂ ਕੜੀ ਤੇ ਵੈਸੇ ਈ ਬੜੇ ਲੋਕ ਪਸੰਦ ਕਰਦੇ ਨੇ।
ਮੈਂ ਤਾਂ ਵੈਸੇ ਈ ਨਾ, ਜਾਦਾ ਬਨਾਨੀ ਈ ਬਨਾਨੀ ਆਂ ਕੜੀ। ਓ ਮੰਗੇ ਨਾ ਮੰਗੇ ਮੈਂ ਪੈਲੇ ਈ ਬਨਾ ਦਿੰਨੀ ਆਂ ਮੈਂ ਕੇਆ ਓਨੂੰ ਪਤਾ ਲੱਗਨਾ ਨਾ, ਵੀ ਅੱਜ ਕੀ ਬਨਾਏਆ ਮੈਂ ਪੈਲੇ ਬਨਾਤਾ ਫੇਰ ਆਏਆ ਫੋਨ, ਅੱਜ ਕੀ ਬਨਾਏਆ ਮੈਂ ਕਿਆ ਆਜਾ ਤੇ ਲੈਜਾ। ਕੜੀ
ਚਲੋ ਵਦੀਆ ਹੋਰ ਕੀ ਏ। ਓਨੂੰ ਮਿਹਨਤ ਨੀ ਕਰਨੀ ਪਏਗੀ ਤੁਆਡੇ ਕੋਲੋਂ ਲੈ ਕੇ ਹੋ ਜਾਂਦਾ। ਪਾਏਦਾਨ
ਮੈਂ ਪੈਲੇ ਈ ਦੱਸ ਦਿੰਨੀ ਆਂ ਮੈਂ ਪੈਲੇ ਈ ਫੇਰ ਦੱਸ ਦਿੰਨੀ ਆਂ ਨਾਸ਼ ਤੋਂ ਬਾਦ ਵੀ ਮੈਂ ਕੜੀ ਬਨਾਨੀ ਏ ਬਨਾਈ ਨਾ।
ਚਲੋ ਠੀਕ ਐ ਜੀ ਹਾਂ ਕੋਈ ਗੱਲ ਨੀ ਫੇਰ ਕੀ ਹੁੰਦਾ ਏਈ ਹੁੰਦਾ ਵੇ। ਆਸ ਪੜੋਸ ਨਾਲ ਪਿਆਰ ਮੁਹੱਬਤ ਬਨੀ ਰਏ, ਅੱਜ ਨੂੰ ਅਸੀਂ ਕੰਮ ਆ ਨੇ ਐਈ ਛੋਟੀ-ਛੋਟੀ ਚੀਜ਼ਾਂ ਈ ਨੇ। ਅਸੀਂ ਕਰੀਏ ਇੱਕ ਦੂਸਰੇ ਵਾਸਤੇ ਤੇ ਸਾਨੂੰ ਕਦੀ ਲੋੜ ਪਵੇ ਤੇ ਇੱਕ ਦੂਜੇ ਦਾ ਬੰਦਾ ਸਾਥ ਦੇਈ ਦਿੰਦਾ ਫਿਰ ਤੇ।
ਹਾਂਜੀ ਕੁ, ਹਾਂਜੀ ਕੁੜੀ ਹੋਰ ਐ ਆਪ ਖੁਦ ਕੱਲੇ ਈ ਹੈਗੇ ਨੇ ਦੋਨੋਂ ਬੇਟਾ ਬਾਰ ਜੋਬ ਕਰਦਾ। ਤੇ ਕੈਂਦੀ ਹੁਨ ਦੋ ਬੰਦੇੇਆਂ ਵਾਸਤੇ ਕੀ ਕੜੀ ਬਨਾਵਾਂ।
ਹਾਂ ਨਈਂ ਕੋਈ ਗੱਲ ਨੀ ਐ ਤੇ ਅੱਛੀ ਗੱਲ ਹੈਗੀ ਐ। ਹੋਰ-ਹੋਰ ਜੀ ਕੌਨ ਹੈਗਾ ਵੇ ਅੱਜ-ਕੱਲ ਕੌਨ ਅੱਜ ਆਸ ਪੜੋਸ ਈ ਹੁੰਦਾ ਵੇ ਜੇੜਾ ਥੋੜੀ ਦੇਰ ਬੰਦਾ ਕਿਸੇ ਨਾਲ ਗੱਲਬਾਤ ਕਰ ਲੇ ਹੱਸ ਬੋਲ ਲੇ। ਦੁੱਖ ਸੁੱਖ ਨੂੰ ਵੀ ਪੈਲੇ ਆਸ ਪੜੋਸ ਈ ਆਂਦਾ ਵੇ ਪੈਲੇ, ਆਪਨੇ ਤੇ ਭੈਣ- ਭਰਾ ਦੇ ਦੂਰ ਨੇੜੇ ਦੂਰ ਹੁੰਦੇ ਨੇ ਕਿੱਥੇ ਆਉਂਦੇ ਨੇ। ਇ ਹੀ ਹੁੰਦੇ ਨੇ ਆਪਣੇ ਰਿਸ਼ਤੇਦਾਰ ਅਸਲੀ ਤੇ, ਆਸ ਪੜੋਸ ਦੇ। ਹਾਂ ਚਲੋ ਅੱਛੀ ਗੱਲ ਏ, ਆਸ ਪੜੋਸ ਨਾਲ ਬਣਾ ਕੇ ਰੱਖਣੀ ਚਾਹੀਦੀ।
ਹਾਂਜੀ ਨੀ ਕੰਮ ਮੇਰੇ ਸਾਰੇ ਕਰ ਦਿੰਦੀ ਏ ਮੈਂ ਕੋਈ ਵੀ ਕੰਮ ਕਵਾਂਗੀ ਨਾ। ਵੀ ਮੇਰੇ ਨਾਲ ਹੋਸਪਿਟਲ ਚੱਲ ਲੈ ਓ ਹੋਸਪਿਟਲ ਚੱਲੇਗੀ ਮੈਨੂੰ ਲੈ- ਕੰਮ ਕਰਦੇ ਮੇਰਾ ਇਹ ਕੰਮ ਕਰਦੇਗੀ ਮੈਂ ਕਹਿੰ ਮੇਰਾ ਅੱਜ- ਅੱਜ ਥੋੜਾ ਅਚਾਰ ਮਿਰਚਾਂ ਦਾ ਪਾ ਦੇ ਉਹ ਪਾ ਦੇਗੀ ਕਰ ਦਿੰਦੀ ਹੈ ਕੰਮ।
ਚਲੋ ਜੀ ਵਧੀਆ ਹੀ ਏ ਐਵੇਂ ਚਾਹੀਦਾ ਵੇ ਐਵੇਂ ਦਾ ਹੀ ਪੜੋਸ ਹੋਣਾ ਚਾਹੀਦਾ। ਉ ਪਤਾ ਨੀ ਦਿਲ ਵੀ ਲੱਗਾ ਰਹਿੰਦਾ ਵੇ ਬੰਦਾ ਕਿਸੇ ਵੇਲੇ, ਚਲਾ ਜਾਂਦਾ ਹੈ ਕੋਈ ਆ। ਵੀ ਜਾਂਦੇ ਵੀ ਨੇ, ਇਹ ਤੇ ਹੈ ਹੀ ਏ। ਸਾਡਾ ਤੇ ਪੜੋਸ ਨੀ ਹੈਗਾ ਸਰਾ ਆਸ ਪੋਸ ਅਸੀਂ ਕਿਸੇ ਨੂੰ ਬੁਲਾਉਂਦੇ ਹੀ ਨੀ। ਨਾ ਸਾਨੂੰ ਪਤਾ ਏ ਸਾਡੇ ਆਸ ਪਰੋਸ ਚ ਰਹਿੰਦਾ ਕੌਣ ਏ।
ਹਾਂਜੀ ਨਈ ਮੈਂ ਫੇਰ ਛੋਟੇ ਮੋਟੇ ਕੰਮ ਕਰ ਦਿੰਦੀ ਹਾਂ ਕਈ ਵਾਰੀ ਮੈਨੂੰ ਕੇਈ ਗੀ ਨਾ। ਸਾ਼ਲੂ ਅੱਜ ਹ ਅ ਟੀ ਸ਼ਰਟ ਮਰੀ ਥੋੜਾ ਤਰੋਪਾ ਲਗਾ ਦੇ, ਮ- ਤਰੋਪੇ ਲਗਾ ਦਿੰਦੇ ਹ ਮੇ ਕਿਹਾ ਚੱਲ ਕੋਈ ਗੱਲ।
ਹਾਂ-ਹਾਂ ਤਾਂ ਹੀ ਨਾ ਇਹੀ ਇਹੀ ਹੁੰਦਾ ਏ ਜੀ ਦੇ- ਖੋ ਤੁਸੀਂ ਉਹਦੇ ਕੰਮ ਆਉਂਦੇ ਹੋ, ਓ ਤੁਹਾਡੇ ਕੰਮ ਆ ਜਾਂਦੀ ਏ, ਇੰਨਾ ਹੀ ਬੋਤ ਹੁੰਦਾ ਵੀ ਛੋਟੀ- ਛੋਟੀ ਚੀਜ਼ਾਂ ਇੱਕ ਦੂਸਰੇ ਵਾਸਤੇ ਕਰੋ, ਤੇ ਬੰਦਾ ਨਿਕਲ ਜਾਂਦਾ। ਹੈ ਵੀ ਟਾਈਮ ਸਭ ਦਾ ਆਪਣਾ, ਚੰਗਾ। ਉਹ ਅੱਛੀ ਗੱਲ ਹੈਗੀ ਹੈ, ਏ ਤੇ। ਹੋਰ ਕੀ ਕਰਦੇ ਪਏ ਸੀ, ਤੁਹਾਡੇ ਬੱਚੇ?
ਹਾਂਜੀ ਬੱਚੇ ਬਸ ਆ ਟਿਊਸ਼ਨ ਚੱਲਿਆ ਇੱਕ।
ਅੱਛਾ।
ਇੱਕ ਪਾਪਾ ਨਾਲ ਗਿਆ ਦਾ ਏ।
ਅੱਛਾ ਪਾਪਾ ਨਾਲ ਕੰਮ ਕਰਦਾ ਹੈ।
ਚਲਾ ਜਾਂਦਾ ਏ ਹਜੇ, ਦੇਖਦਾ ਏ ਹਲੇੇ ਤਾਂ ਸ਼ੁਰੂਆਤ ਏ।
ਅੱਛਾ ਤੁਹਾੜਾ ਬਿਜਨਸ ਹੈਗਾ ਹੈ ਨਾ ਫੈਕਟਰੀ। ਸਾਡਾ ਬਿਜਨਸ ਹਾਂਜੀ, ਹੈਗਾ। ਚਲੋ ਜੀ ਠੀਕ ਹੈ, ਬੱਚੇ ਆਪਣੇ- ਜਾਣਾ ਚਾਹੀਦਾ ਵੇ, ਅਗਰ ਘਰ ਦਾ ਕੰਮ ਅੱਛਾ ਹੈਗਾ ਤੇ ਬੱਚਿਆਂ ਨੂੰ ਜਾਣਗੇ ਤੇ ਦੇਖੋ ਅੱਜ- ਜਾਏਗਾ ਥੋੜਾ- ਥੋੜਾ ਦੇਖੇਗਾ ਕਰੇਗਾ ਤੇ ਆਪਣੇ ਆਪ ਓਨੂੰ। ਪਤਾ ਲੱਗੇਗਾ।
ਹਾਂਜੀ, ਕੰਮ ਤੇ ਚਲੋ ਕਰਨਾ ਨੀ ਬ- ਚਾ ਦੇਖੇਗਾ ਥੋੜੇ- ਥੋੜੇ ਕਰਕੇ।
ਬਿਲਕੁਲ- ਬਿਲਕੁਲ ਜੀ। ਸ਼ੁਰੂਆਤ ਤੇ ਤੇ ਆਈ ਏ ਨਾ ਦੇਖਣਾ ਏ, ਕੀ ਕਰਨਾ, ਕਿਵੇਂ ਹੋ ਰਿਹਾ ਕੰਮ। ਕਿਵੇਂ ਕਿਸੇ ਨਾਲ ਡੀਲਿੰਗ ਕਰਨੀ ਹੈ ਕੌਣ ਆ ਰਿਹਾ, ਕੌਣ ਜਾ ਰਿਹਾ ਹੈ। ਇੰਨੇ ਨਾਲ ਹੀ ਹੁੰਦਾ ਫੇਰ ਇੰਨਾ ਹੋ ਜਾਂਦਾ ਕਿ ਚਲੋ ਪਾ- ਪਾ ਓਦੇ ਕਿਧਰੇ ਬਾਜ਼ਾਰ ਬਜੂਰ ਜਾਦਾ ਹੈ ਪਿੱਛੇ ਬੈਠਾ ਹੋਇਆ ਵੇ ਓਫਿਸ ਵਿੱਚ। ਇਨਾ ਵੀ ਬੜਾ ਸਹਾਰਾ ਹੋ ਜਾਂਦਾ ਬੱਚੇ ਦਾ। ਅੱਛੀ ਗੱਲ ਹੈ। ਅਗਰ ਆਪਣਾ ਬਿਜਨਸ ਹੀ ਕਰਨਾ ਤੇ ਫੇਰ ਜਾ ਬੱਚਾ ਥੋੜਾ- ਥੋੜਾ ਦੇਖ- ਦੇਖ ਕੇ ਹੀ ਥੋੜਾ- ਉਹਨੂੰ ਨੌਲੇਜ ਆਉਂਦੀ ਹੈਗੀ ਹੈ।
ਹਾਂਜੀ, ਹੋਰ ਤੁਹਾਡਾ ਬੇਟਾ?
ਸਾਡੇ ਤੇ ਹੁਣ ਵੱਡੇ ਹੋ ਗਏ ਨੇ ਇੱਕ ਦਾ ਵਿਆਹ ਹੋ ਗਿਆ ਵੇ, ਉਹ ਆਪਣੇ ਆ ਰੇ ਲੱਗੇ ਹੋਏ। ਉਹ ਵੀ ਪਾਪਾ ਦਾ ਬਿਜਨਸ ਹੀ ਅੱਗੇ ਕਰ ਰਹੇ ਨੇ ਉਹ ਪਾਪਾ ਔਨਾਂ ਦੇ ਥੋੜੇ ਪਿੱਛੇ ਹੱਟ ਗਏ ਨੇ ਉਹਨਾਂ ਨੂੰ ਅੱਗੇ ਲਗਾਇਆ ਬੱਚਿਆਂ ਨੂੰ ਈ ਹੁਣ ਓ ਹੀ ਏ ਮਤਲਬ ਸਾਡਾ ਬਾਰ ਦਾ ਐ ਨਾ ਬਾਰ ਦੀ ਅਸੀ ਸਪਲਾਈ ਵਗੈਰਾ ਕਰਨੇ ਹੈਗੇ ਆ। ਤੇ ਹੁਣ ਬੱਚ ਪਹਿਲੇ ਇਹ ਆਪ ਜਾਂਦੇ ਸੀ। ਹੁਣ ਬੱਚੇ ਆਪ ਚਲੇ ਜਾਂਦੇ ਨੇ, ਕਦੀ ਛੋਟਾ ਚਲਾ ਜਾਂਦੈ ਇੱਕ ਸਾਈਡ ਵੱਡਾ ਜੇ ਦੂਸਰੀ ਸਾਈਡ ਚਲਾ ਜਾਂਦਾ ਵੇ।
ਬਸ ਐਵੇ ਈ ਚਲਦੀ ਪੀ ਐ ਜੀ ਗੱਡੀ।
ਏਸੇ ਬਾਨੇ ਬੱਚੇ ਬਾਰ ਵੀ ਘੁੰਮ ਲੈਂਦੇ ਨੇ।
ਹਾਂਜੀ। ਨੇ ਹਾਂ ਪਰ ਐਵੇਂ ਜੇ ਗਰਮੀ ਚ ਜਾਣਾ ਪਸੰਦ ਨੀ ਕਰਦੇ। ਤੇ ਅਵੋਇਡ ਈ ਕਰਦੇ ਨੇ ਜਾਦਾਤਰ ਗਰਮੀ ਚ ਤੇ, ਵੈਸੇ ਕਹੰਨੇ ਆ ਅਸੀ ਓਨ ਪੇਮੈਂਟ ਔਨਲਾਈਨ ਕਰ ਦੇਣ, ਪਰ ਐ ਵੇ ਨਾ ਕਿ ਕਦੀ-ਕਦੀ ਤੇ ਕਰ ਦਿੰਦੇ ਨੇ ਔਨਲਾਈਨ ਥੋੜ੍ਹੀ ਬੋਤ ਪਰ ਅਗਰ ਥੋੜ੍ਹੇ ਬਹੁਤ ਨਾਲ ਸਾਡਾ ਗੁਜ਼ਾਰਾ ਨਈ ਹੁੰਦਾ ਤੇ ਫੇਰ ਸਾਨੂੰ ਜਾ ਇਨਾਂ ਨੂੰ ਜਾਣਾ ਪੈਂਦਾ। ਅਗਰ ਗਰਮੀ ਹੋਏ ਜੋ ਹੋਏ ਫੇਰ ਦੇਖੋ ਕੰਮ ਚਲਾਣਾ ਐ ਤੇ ਫੇਰ ਜਾਣਾ ਵੀ
ਕੰਮ ਤੇ ਦੇਖੋ ਹੁਣ ਛੁੱ ਟੀ ਤੇ ਬੰਦ ਨ‌ਈ ਕੋਈ ਕਰ ਸਕਦਾ, ਹੁਣ ਕੰਮ ਅ ਚੱਲਦਾ ਰਹੇ ਰੋਜ਼ ਤੇ ਉਹ ਤੇ ਜਾਦਾ ਵਧੀਆ ਏ ਨਾ।
ਹਾਂ ਬਸ ਐਈ ਏ ਨਾ ਔਨਲਾਈਨ ਪੇਮੈਂਟ ਥੋੜੀ ਬਹੁਤੀ ਤੇ ਕਰ ਦਿੰਦੇ ਨੇ ਫੋਨ ਕਰੀ ਜਾਓ- ਕਰੀ ਜਾਓ ਫੇਰ ਏ ਜਦ ਪਰ ਥੋੜ੍ਹੀ ਨਾਲ ਕੰਮ ਨੀ ਬਣਦਾ ਹੈਗਾ। ਤੇ ਫੇਰ ਇਹ ਜਾਣਾ ਪੈਂਦਾ ਏਕ ਰਾਓਡ ਤੇ ਲਗਾਣਾ ਪੈਂਦਾ ਏਨੇ ਵਿੱਚ।
ਹਾਂਜੀ, ਚਲੋ ਬੱਚਿਆਂ ਨੂੰ ਵੀ ਲੱਗਦੈ ਨਾ ਚਲੋ ਪਾਪਾ ਦੇਖ ਤੇ ਲੈਂਦੇ ਨੇ ਥੋੜਾ
ਹਾਂਜੀ-ਹਾਂਜੀ ਬਿਲਕੁਲ ਐਹ ਤੇ ਹੈ ਹੀ ਏ ਜੀ, ਐਵੇਂ ਈ ਚੱਲਦਾ ਵੇ ਅਗਰ ਆਪਣਾ ਫੈਮਿਲੀ ਵਿਚ ਜੇ ਜੁਆਇਨ ਕਰਨਾ ਬੱਚਿਆਂ ਨੂੰ ਤੇ ਇੰਟਰਸਟ ਵੀ ਲੈਣਾ ਪਏਗਾ। ਦੇਖੋ ਥੋੜਾ ਟਾਈਮ ਵੀ ਦੇਣਾ ਪਏਗਾ। ਸ਼ੁਰੂਆਤ ਵਿਚ ਥੋੜਾ ਦੇਣਗੇ, ਫੇਰ ਅੱਗੇ ਜਾ ਕੇ ਹੋਰ ਦੇਣਗੇ ਤੇ ਫੇਰ ਆਪ ਆਪਣੇ-ਆਪ ਇੰਟਰਸਟ ਬਣ ਜਾਂਦੈ ਬੱਚਿਆਂ ਦਾ ਵੀ ਅਸੀ ਕਰਨੈ ਆ। ਕੰਮ ਆਪਣਾ ਸਾਡਾ ਵੇ ਕੰਮ ਜਿੰਨੀ ਦੇਰ ਬੱਚੇ ਨੂੰ ਐਹ ਨੀ ਨਾ ਲੱਗੇਗਾ ਕੀ ਏ ਸਾਡਾ ਕੰਮ ਹੈਗਾ ਵੇ, ਅਸੀਂ ਕਰ ਐਹੀ ਕਰਨਾ ਹੈਗਾ। ਉਨੀ ਦੇਰ ਉਹ ਫੇਰ ਨਾ ਇੰਟਰਸਟ ਨੀ ਲੇਂਦੇ।
ਐਹ ਤੇ ਹੈ ਹੀ ਏ ਬੱਚੇ ਨੂੰ ਹੁਣ ਸਮਝਣਾ ਚਾਹੀਦੈ ਹੁਣ ਅਸੀ ਹੀ ਕਰਨੈ ਅੱਗੇ।
ਹਾਂ- ਹਾਂ। ਬਸ ਐਹੀ ਏ ਨਾ ਬੱਚੇ ਜਦੋਂ ਐਹ ਗੱਲ ਜੇ ਓਹ ਬੱਚੇ ਸਮਝ ਜਾਂਦੇ ਨੇ ਨਾ ਫਿਰ ਉਹ ਆਪਣੇ-ਆਪ ਹੀ ਇੰਟਰਸਟ ਲੈਣ ਲੱਗ ਜਾਂਦੇ ਨੇ, ਆਪਣੇ-ਆਪ ਹੀ ਫੇਰ ਅੱਗੇ ਹਾਂ ਸ਼ਹੀ ਕੀਤਾ ਤੁਸੀ ਸਹੀ ਕਰਦੇ ਓ ਤੁਸੀ ਪੇਜਦੇ ਪ‌ਏ ਓ ਆਪਣੇ ਬੇਟੇ ਨੂੰ। ਸਕੂਲ ਤੋਂ ਬਾਦ, ਕੋਲਜ ਤੋਂ ਬਾਦ, ਚਲੋ ਥੋੜੀ ਦੇਰ ਦੋ-ਤਿੰਨ ਘੰਟੇ ਹੀ ਸਹੀ ਜਾਏਗਾ ਬੈਠੇਗਾ ਥੋੜਾ ਇੰਟਰਸਟ ਲਏਗਾ।
ਹਾਂਜੀ। ਹੁਣ ਬੱਚਾ ਹੁਣ ਘਰ ਬੈਠਾ- ਬੈਠਾ ਬੋਰ ਹੋਈ ਜਾਏਗਾ ਉਨੇ ਕਰਨਾ ਕਿ ਮੋਬਾਇਲ ਚਲਾਨੈ। ਯਾ ਟੀ ਵੀ ਦੇਖ ਲੇਗਾ ਯਾ ਖਾ ਲੇਗਾ।
ਜੀ ਏਹੀ ਕੰਮ ਏ, ਹੋਰ ਅੱਜ-ਕੱਲ ਦੇ ਬੱਚਿਆਂ ਦਾ ਇਹੀ ਕੰਮ ਏ ਹਰ ਕਿਸੇ ਦਾ ਹੀ ਐ ਕੰਮ ਏ। ਥੋੜੀ ਦੇਰ ਵੀ ਔਨਾ ਨੂੰ ਖਾਲੀ ਮਿਲਣੀ ਐ ਉਹਨਾ ਨੇ ਤੇ ਫੋਨ ਚੁੱਕਣੈ ਬਸ ਸਾਰਾ ਦਿਨ ਸਿਰ ਖਪਾਈ। ਮੈਨੂੰ ਤੇ ਬੜਾ ਬੁਰਾ ਲੱਗਦੈ। ਫੋਨ ਮੇ ਮੈਂ ਤੇ ਫੋਨ ਜਾਦਾ ਦੇਰ ਚਲਾਈ ਨੀ ਸ ਸਕਦੀ। ਬੋਰ ਹੋ ਜਾਂਦੀ ਆ ਮੈਂ ਤੇ ਹੋਰ। ਮੈਨੂੰ ਬਲਕਿ ਫੋਨ ਚਲਾਣ ਨਾਲ ਜਾਦਾ ਨਾ ਟੀ ਵੀ ਦੇਖਣਾ, ਰਾਤੀ ਤੇ ਮੈਂ ਟੀ ਵੀ ਦੇਖਣਾ ਪਸੰਦ ਕਰਨੀ ਆ ਫੋਨ ਤੇ ਮੈਂ ਬਿਲਕੁਲ ਬਹੁਤ ਘੱਟ- ਚਲਾਣੀ ਆ ਰਾਤੀ ਤੇ, ਦਿਨੇ ਵੀ ਮੈਂ ਨੀ ਚਲਾਦੀ ਸਾਰਾ ਦਿਨ ਨਹੀਂ ਤੇ ਸਾਰੇ ਰੀਲਸ ਦੇਖ ਰਿਹਾ ਕੋਈ ਕੁਛ ਦੇਖ ਰਿਹਾ। ਮੈਂ ਤੇ ਇੱਕ ਸਾਈਡ ਤੇ ਰੱਖ ਦੇਣੀ ਆ ਫੋਨ ਔਰ ਆਪਣੇ ਕਈ ਨੂੰ ਮੈਨੂੰ ਤੇ ਕੰਮ ਸਾਨੰ ਤੇ ਯਾਰ ਕਿੰਨੇ ਕੰਮ ਹੁੰਦੇ ਨੇ, ਅਸੀਂ ਕਿਥ ਕਿਥੇ ਵੇਖ ਸਕਨੇ ਆਂ, ਇਹਨੀ ਦੇਰ ਫੋਨ ਚਲੋ ਠੀਕ ਹੈ ਸਤਿ ਸ੍ਰੀ ਅਕਾਲ
ਭੂਆਂ ਨੂੰ